ਹੈਲੋ ਓ
ਸਸਰੀ ਕਾਲ ਜੀ
ਸਸਰੀ ਕਾਲ ਜੀ ਕੀ ਹਾਲ ਆ
ਮੈਂ ਹਾਂ ਸਿਰ ਬਨ ਲੈ ਕੀ ਕਰਨ ਦੇ ਏ
ਹੈਲੋ ਓ
ਹਾਂਜੀ ਈ ਹਾਂਜੀ ਈ ਹਾਂਜੀ ਈ ਆ ਰਈ ਹੈਗੀ ਮੈਡਮ ਜੀ ਈ
ਹੋਰ ਸੁਣਾਓ ਕੀ ਕਰ ਰਹੇ ਏ
ਬਸ ਓਨੇ ਓਨੇ ਆਏ ਹੈਗੇ ਏ
ਹਾਂਜੀ ਈ ਅੱਛਾ ਆ ਖਾਣਾ ਖੁਣਾ ਖਾ ਲਿਆ ਐ
ਤੁਹਾਡੇ ਹੋ ਗੀ ਏ ਛੁੱਟੀ ਈ ਹਾਂਜੀ ਈ
ਹੋਰ ਸੁਣਾਓ ਸਭ ਵਧੀਆ
ਠੀਕ ਈ ਜੀ ਹਾਂਜੀ
ਬੱਚੇ ਕੀ ਕਰ ਰਹੇ ਏ
ਹੈਲੋ ਓ
ਹੋਰ ਬੱਚੇ ਕੀ ਕਰ ਰਹੇ ਨੇ ਏ
ਬੱਚੇ ਹੁਣ ਸ ਸਕੂਲ ਗਏ ਨੇ ਤੇ ਆਦੇ ਪਏ ਨੇ ਉਹਨੂੰ ਰਸਤੇ ਚ ਹੈਗੇ ਏ ਨੇ
ਅੱਛਾ
ਲੈਣ ਜਾਣਾ ਹੈਗਾ ਗੁਡੀਆਂ ਨੂੰ
ਅੱਛਾ ਆ ਕੀ ਕਰਦੀਆ ਗੁਡੀਆਂ
ਹਲੀ ਤੇ ਛੋਟੀ ਹੈਗੀ ਈ ਵੱਡੇ ਆਲੇ ਏ ਉਹ ਤੇ ਪੜ੍ਹ ਬੈਠੇ ਹੈਗੇ ਏ ਛੋਟੀ ਗੁੜੀਆ ਹੈਗੇ ਏ ਐਲ ਕੇ ਜੀ ਚ ਪੜ੍ਹਦੀ ਹੈਗੀ ਈ
ਆ ਜ ਆ
ਹਾਂਜੀ ਓਨੂੰ ਲੈਣ ਜਾਣਾ ਅੱਜ, ਮੈਡਮ ਜੀ।
ਹੋਰ
ਹੋਰ ਠੀਕ ਮੈਡਮ ਜੀ, ਤੁਸੀਂ ਸੁਨਾਓ ਆਓ ਕਦੀ ਘਰ।
ਆਵਗੇ, ਲਾਵਾਂਗੇ ਗੇੜਾ ਸ਼ੇੜਾ।
ਆਂ ਜਾਓ।
ਹੋਰ
ਠੀਕ ਐ ਜੀ, ਹੋਰ ਭੈਣਾਂ ਠੀਕ ਹੈਗੀਆਂ ਨੇ?
ਹਾਂਜੀ-ਹਾਂਜੀ ਸਾਰੇ ਠੀਕ ਨੇ। ਤੁਸੀਂ ਸੁਣਾਓ ਘਰ ਪਰਿਵਾਰ ਸਭ ਠੀਕ ਨੇ।
ਹਾਂਜੀ-ਹਾਂਜੀ ਓ ਭੈਣ ਦਾ ਮੁੰਡਾ ਠੀਕ ਹੋ ਗਯਾ ਤੇਰੀ ਓ ਕੈਂਦੀ ਪਈ ਸੀ ਆਹੋ, ਐ ਮੰਮੀ ਐ ਕੈ ਰੀ ਸੀ ਓਨਾਂ ਦੀ ਬੱਚੇਆਂ ਦੀ, ਨਿਆਣਿਆਂ ਦੀ ਮੰਮੀ ਕੈ ਰੀ ਸੀ ਕਿ ਵੀ ਮੁੰਡਾ ਬਿਮਾਰ ਹੋ ਗਯਾ ਹੈਗਾ।
ਹਾਂ ਨਈ ਹੁਨ ਤੇ ਆਰਾਮ ਐ, ਦਵਾਈ ਚੱਲਦੀ ਪਈ ਓਦੀ।
ਕੈਂਦਾ ਕੋਈ ਟੂਣੇ ਤੋਂ ਟੱਪ ਗਯਾ ਹੈਗਾ ਕੋਈ, ਉਪਰੀ ਹਵਾ ਵੜ ਗੀ ਹੈਗੀ ਐ। ਕੀ ਹੋਏਆ ਐ?
ਹਮ ਬਸ ਦਵਾਈ ਚੱਲਦੀ ਪਈ ਉਂਦੀ, ਦਵਾਈ ਵੀ ਚਲਦੀ ਪਈ ਏ, ਪੰਡਿਤ ਦਾ ਇਲਾਜ ਵੀ ਹੁੰਦਾ ਪਯਾ, ਪੰਡਿਤਾਂ ਕੋਲ ਪੁੱਛਦੇ ਪਏ ਸੀ।
ਕਿੱਦੋ ਲੈ ਰੇ ਓ ਦਵਾਈ?
ਦਵਾਈ ਓਨਾਂ ਦੇ ਘਰ ਦੇ ਨਾਲ ਈ ਹੋਸਪਿਟਲ ਹੈਗਾ ਓਥੋਂ ਵੀ ਲੈਂਦੇ ਨੇ।
ਤੇ ਤੇਰੀ ਭੈਣ ਤੇ ਕੈ ਰੀ ਸੀ ਓ ਜਾਂਦੇ ਪਏ ਸੀ ਕਿੱਥੇ।
ਹਾਂ ਓ ਤੇ ਹੁਨ ਐਵੇਂ ਬਸ ਠੀਕ ਐ ਹੁਨ ਕੀ ਕਵੇ ਕਿਸੀ ਨੂੰ। ਕੀ ਕੀ ਹੋਏਆ ਤੇ ਕੀ ਨੀ ਹੋਏਆ। ਮੁੰਡੇ ਨੇ, ਜਵਾਨ ਨੇ ਕੋਈ ਸੁੁਨਦਾ ਥੋੜੀ ਨਾ ਐ ਮਾਂ ਪਿਓ ਦੀ ਅੱਜ। ਅਪਨੀ ਮਾਰਦੇ ਨੇ ਬੱਚੇ। ਹਾਲੇ ਤੇ ਬਸ ਐਵੇਂ ਹੀ ਘਰ ਈ ਰੈਂਦੇ ਨੇ ਪੜ੍ਹਾਈ ਹੋਗੀ ਨੇ। ਪੂਰੀ
ਅੱਛਾ ਜੀ, ਪਿੱਛੇ ਕੈਂਦੀ ਪਈ ਕਿ ਤੇਰੀ ਭੈਣ ਕਿ ਓਨੂੰ ਵਿਦੇਸ਼ ਭੇਜਣਾ ਜੇ
ਹਾਂ ਅੱਗੋਂ ਪਯਾ ਵਦੇਸ਼ ਜਾਣਾ।
ਨੀ ਕੈ ਰੀ ਸੀਂ ਪਾਸਪੋਰਟ 'ਤੇ ਬਣ ਗਯਾ ਹੈਗਾ ਵੀਜ਼ਾ ਲੱਗਣਾ ਬਾਕੀ ਹੈਗਾ।
ਹਾਂ ਕੈਂਦੀ ਪਈ ਸੀ ਵੇਖੋ ਹੁਣ।
ਹਾਂ ਕੈਂਦੀ ਸੀ ਮੈਂ ਵੀ ਚੱਲੀ ਜਾਵਾਂਗੀ ਉੱਥੇ ਬਿਊਟੀ ਪਾਰਲਰ ਦਾ ਕੰਮ ਕਰ ਲਾਂਗੀ, ਸਿਲਾਈ ਕਢਾਈ ਦਾ।
ਦੇਖੋ ਕੀ ਕਰਦੇ ਨੇ।
ਮੈਂ ਕਯਾ ਸੀ ਓਥੇ ਸਿਖਾਂ ਦੇ ਸਾਰੀਆਂ ਅੰਗਰੇਜ਼ਣੀਆਂ ਨੂੰ।
ਸਿਲਾਈ ਕਢਾਈ, ਸਿਲਾਈ ਕਢਾਈ ਦਾ ਬੂਟੀਕ ਖੋਲ ਲੀ ਆਪਣਾ ਟ੍ਰੈਨਿੰਗ, ਟ੍ਰੇਨਿੰਗ ਸੈਂਟਰ ਖੋਲ ਲੀ ਓਥੇ। ਆਹੋ ਕੈਂਦੀ ਪਈ ਸੀ ਹਾਂ ਜੀਜਾ ਜੀ ਤੁਆਨੂੰ ਵੀ ਲੈ ਜਾਵਾਂਗੀ।
ਅੱਛਾ-ਅੱਛਾ।
ਹਾਂ। ਕਹਿੰਦੇ, ਕਹਿੰਦੇ ਸੀ ਤੁਸੀਂ ਉੱਥੇ ਆਪਣਾ ਕੋਈ, ਨੌਕਰੀ -ਜੋਬ ਵਗੈਰਾ ਕਰ ਲੈਣਾ।
ਅੱਛਾ।
ਕਹਿੰਦੀ ਸੀ ਉਥੇ ਤੇ ਸਬਜ਼ੀ ਤੋੜਨ ਦੇ ਵੀ ਬੜੇ ਭੋਉ, ਬੜੇ ਸਾਰੇ ਪੈਸੇ ਮਿਲਦੇ ਜੇ।
ਹਾਂ, ਉੱਥੇ ਬੜਾ ਕੰਮ ਹੁੰਦਾ ਵਿਦੇਸ਼ਾਂ ਚ ਕੰਮ ਈ ਏ।
ਪੰਦਰਾਂ- ਪੰਦਰਾਂ ਸੌ ਘੰਟਾ ਦਿਹਾੜੀ ਮਿਲਦੀ ਹੈ ਜੇ ਉੱਥੇ, ਇੱਕ ਘੰਟਾ ਦੀ, ਆਹੋ, ਪੇ ਮੈਂ ਕਿ ਤੇਰੀ ਭੈਣ ਜਾਣ ਦੇਗੀ ਮੈਨੂੰ।
ਅੱਛਾ।
ਕਹਿੰਦੀਵਆ‌ ਜਾਣ ਦੇਗੀ, ਮਨਾ ਥੋੜੀ ਕਰੇਗੀ।
ਹਾਂ, ਜਾਣ ਦੇਏਗੀ ਫੇਰ ਉਹ।
ਹਾਂ, ਕਹਿੰਦੀ ਸੀਗੀ
ਫਿਰ ਉਹਨੂੰ ਵੀ ਲੈ ਜਾਂਗਾ। ਓ ਬੀਬੀ, ਆਹੋ ਉਹ ਮਟਰ ਤੋਂ ਮਟਰ ਉਹਨੂੰ ਆਂਦੇ ਨੇ ਛਿੱਲਨੇ। ਮਟਰ ਛਿੱਲ ਕੇ ਉੱਥੇ ਪੈਕਿੰਗ ਕਰਦੇ ਜੇ, ਤੇ ਦੋ ਕੇ ਲਿਆਓ, ਫਿਰ ਮਟਰ ਛਿੱਲੋ, ਪੈਕਿੰਗ ਕਰੋ। ਮ ਤੇ ਹੋਰ ਜ਼ਿਆਦਾ ਮਿਲ਼ਦੇ ਜੇ ਪੈਹੈ, ਆਹੋ। ਵੇਖੋ।
ਵੇਖਣੇ ਆ ਕੀ ਹੁੰਦਾ ਅੱਗੇ।
ਹਾਂਜੀ।
ਹੋਰ?
ਬਸ ਹੋਰ ਤਾਂ ਉਹ ਕਹਿ ਰਹੀ ਸੀ ਤੇਰਾ ਸਾਂਢੂ ਵੀ ਜਾਏਗਾ। ਇਹ ਸਾਢੂ ਵੀ ਲੈ ਕੇ ਗਈ ਹੈਗੀ, ਹਾਲੇ ਤੇ ਜੋਬ ਤੇ ਚਲਾ ਗਿਆ ਹੈਗਾ।
ਅੱਛਾ।
ਆਹੋ। ਹੋਰ ਕਦੇ ਲਾਓ ਚੱਕਰ।
ਹਾਂ, ਆਵਾਂਗੇ, ਅੱਜ ਤੇ ਗਰਮੀ ਬੜੀ ਹੋ ਰਹੀ ਏ। ਗੇੜਾ- ਸ਼ੇੜਾ ਲਾਵਾਂਗੇ। ਤੁਸੀਂ ਵੀ ਆਣਾ?
ਹਾਂ ਆਵਾਂਗੇ ਜੀ। ਤੇਰਾ ਜੀਜਾ - ਜੀਜਾ ਜੀ ਵੀ ਕਹਿ ਰਹੇ ਸਾਲੀ ਆਈ ਨਹੀਂ ਹੈਗੀ ਰਹਿਣ ਛੁੱਟੀਆਂ 'ਚ।
ਹਾਂ। ਥੋੜਾ ਮੌਸਮ ਠੀਕ ਹੋ ਜਾਵੇ ਨਾ ਫਿਰ ਆਵਾਂਗੇ।
ਹਾਂ, ਕੋਠੀ ਬੰਨ ਕੇ ਦੁਬਾਰਾ ਬਣਾਈ ਹੈਗੇ ਨਾ ਉਹਨਾਂ ਨੇ ਤਾਂ। ਤਾਂਹੀ ਨੀ ਆ ਸਕਿਆ। ਆਹੋ, ਹੁਣ ਕਹਿ ਰਹੀ ਸੀ ਕਿ ਆਵਾਂਗੇ।
ਅੱਛਾ। ਹੋਰ!
ਠੀਕ ਆ ਜੀ ਸਭ, ਰਾਜ਼ੀ -ਖੁਸ਼ੀ। ਤੁਸੀ ਸੁਣਾਓ।
ਬਸ ਠੀਕ ਏ। ਚਲੋ, ਬੱਚਿਆਂ ਨੂੰ ਲੈ ਆਓ ਜਾ ਕੇ ਤੁਸੀਂ, ਟੈਮ ਹੋ ਗਿਆ। ਤੁਸੀਂ ਵੀ ਕਹੋਗੇ, ਕੀ ਲੱਗ ਜਾਂਦੀ ਐ ਫੋਨ ਦੇ ਉੱਤੇ।
ਆਹੋ ਗੁੜੀਆਂ ਨੂੰ ਲਿਆਣਾ ਜੇ।
ਹਾਂ, ਲੈ ਆਵੋ ਜਾਕੇ ਫਿਰ, ਟਾਈਮ ਹੋਗਿਆ ਹੋਣਾ।
ਹਾਂਜੀ-ਹਾਂਜੀ।
ਚਲੋ
ਹੋਰ ਲਗਾਓ, ਚੱਕਰ
ਹਾਂ ਆਵਾਂਗੇ, ਹਾਂ ਆਵਾਂਗੇ-ਆਵਾਂਗੇ। ਥੋੜਾ ਮੌਸਮ ਠੀਕ ਹੋ ਲੈਵੇ, ਫਿਰ ਆਵਾਂਗੇ।
ਜੀਜਾ ਜੀ, ਠੀਕ ਹੈਗੇ?
ਆਹੋ-ਆਹੋ ਸਾਰੇ ਠੀਕ।
ਹੁੰਨ ਖਾਂਦੇ-ਪੀਂਦੇ ਤੇ ਨਹੀਂ ਹੈਗੇ, ਛੱਡ ਦਿੱਤੀ ਹੈ ਪੀਣੀ?
ਕਿੱਥੇ ਮੰਨਦੇ ਨੇ, ਨਹੀਂ ਮੰਨਦੇ, ਜਿਹੜੀ ਆਦਤ ਜਿਹਨੂੰ ਨਾ ਲੱਗ ਜਾਵੇ, ਤੇ ਲੱਗ ਜਾਵੇ।
ਤੇ ਇੱਥੇ ਹੈਗੇ, ਕਿ ਡਿਊਟੀ ਚਲੇ ਗਏ ਨੇ?
ਇੱਥੇ ਹੀ ਹੁੰਦੇ ਨੇ, ਕਦੇ ਚਲੇ ਜਾਂਦੇ ਨੇ, ਕਦੀ ਨਹੀਂ ਜਾਂਦੇ, ਮਨ ਮਰਜੀ ਦੇ ਨੇ।
ਅੱਛਾ ਜੀ, ਕੋਈ ਨੀ ਲਾਓ ਚੱਕਰ ਲਾਓ ਜੀ, ਆ। ਹਾਂਜੀ-ਹਾਂਜੀ, ਹਾਂਜੀ ਲਿਆਂਓਗੇ। ਸਸ ਸ੍ਰੀ ਕਾਲ ਜੀ।